ਹਾਂਜੀ, ਹਾਂਜੀ
ਸਤਿ ਸ੍ਰੀਆ ਕਾਲ ਕਿਵੇਂ ਹੋ?
ਬਾਹ ਵਧੀਆ ਵਧੀਆ ਤੁਸੀਂ ਦੱਸੋ?
ਹਾਂਜੀ, ਹਾਂਜੀ ਬੌਤ ਵਧੀਆ ਮੈਂ ਵੀ ਬੌਤ ਵਧੀਆ ਹੋਰ ਕੀ ਕਰ ਰਹੇ ਸੀਗੇ।
ਕੁਛ ਨਹੀਂ ਬਸ ਅਸੀਂ ਮਲਬ ਕਨਾ ਚ ਮਲਬ ਹੈਡਫੋਨ ਲਾ ਕੇ ਗਾਣੇ ਸੁਣਦੇ ਸੀਗੇ।
ਅੱਛਾ ਕਿਹੜੇ ਆਲੇ।
ਅਸੀਂ ਬਸ ਪੰਜਾਬੀ ਗਾਣੇ ਸੁਣੀ ਜਾਂਦੇ ਸੀਗੇ।
ਨਹੀਂ ਹੈਡਫੋਨ ਕਿਹੜੇ ਵਰਤੀ ਜਾਂਨੇ ਓ ਮਲਬ ਕਿਹੜੇ ਤਾਰ ਆਲੇ ਕਿ ਕਿਹੋ ਹੋਜੇ
ਨਹੀਂ, ਨਹੀਂ ਤਾਰ ਆਲੇ ਨੀ ਬਿਨਾਂ ਤਾਰ ਤੋਂ ਜੀ ਜਿੰਦੇ
ਹਾਏ, ਹਾਏ ਬਿਨਾਂ ਤਾਰ ਆਲੇ ਘੱਟ ਵਰਤਿਆ ਕਰੋ। ਬਿਨਾਂ ਤਾਰ ਆਲੇ ਘੱਟ ਵਰਤਿਆ ਕਰੋ, ਜਿਹੜੇ ਏਅਰਪੋਰਟ ਜੇ ਕਹਿ ਰਹੇ ਓ ਤੁਸੀ ਅੱਛਾ, ਅੱਛਾ ਉਹ ਵਾਇਰਲੈਸ ਆਲੇ ਨਾ ਬਈ ਉਹਦੀ ਤਾਂ ਵਰਤੋਂ ਘੱਟ ਕਰਿਆ ਕਰੋ ਉਹਦੇ ਤਾਂ ਕੇਸ ਬੜੇ ਗੰਦੇ ਆਏ ਹੋ ਆ ਵੀ ਇੰਨਾ ਮਾੜਾ ਹਾਲ ਆ। ਸਭ ਤੋਂ ਪਹਿਲਾਂ ਤਾਂ ਕੰਨ ਹਾਂ ਕੰਨ ਦੀ ਉਹੀ ਸਮਤਾ ਈ ਇੰਨੀ ਉਹ ਲੈ ਜਾਂਦਾ ਵੀ ਬੰਦਾ ਬੋਲਾ ਈ ਹੋ ਜਾਂਦਾ। ਹਜੇ ਮਈ ਨਾ ਉਨੂੰ ਸੁਣਨ 'ਚ ਆਵੇ ਨਾ ਉਨੂੰ ਕੁਛ ਹੋਰ ਆਵੇ, ਕੰਨ ਦੇ ਪਦੇ ਫ ਟੀ ਜਾ ਰੇ ਆ ਬੱਚੇਆਂ ਤੋਂ ਲੈ ਕੇ ਕਿਉਂਕਿ ਇਕ ਅੋ ਹੋ ਗਿਆ ਨਾ ਕੀ ਕਹਿੰਦੇ ਲੋਕਾਂ ਨੂੰ ਬਾਸ ਸ਼ੋਰ-ਸ਼ਰਾਬਾ ਜੇਆ ਸੁਣਨਾ, ਕੰਨਾਂ 'ਚ ਗਾਣੇਆਂ 'ਚ ਵੀ ਕੀ ਐ ਜੀ, ਸ਼ੋਰ-ਸ਼ਰਾਬਾ ਈ ਰੈ ਗੇਆ, ਗਾਣੇਆਂ ਵਰਗੇ ਗਾਣੇ ਤਾਂ ਰਹੇ ਨੀ। ਨਾ ਕੋਈ ਭਜਨ ਦਾ ਕੋਈ ਭਜਨ ਰੇਹਾ ਤੇ ਬਾਸ ਉਹ ਸ਼ੋਰ-ਸ਼ਰਾਬੇ ਵਿੱਚ ਹੀ ਅੋ ਏਡੀ। ਉੱਚੀ ਆਵਾਜ਼ ਨਾਲ ਅੋ ਪਰਦੇ ਈ ਫਾਟ ਜਾਂਦੇ, ਸਿੱਧੇ ਕੰਨ ਦੇ। ਕਿੰਨੇ ਤੁਸੀਂ ਮੰਨੋਗੇ ਨੀ, ਏਨੀ ਗੰਦੀ ਰੇਡੀਏਸ਼ਨ 'ਚਾਲ ਆ ਕਰ। ਦਿਨੇ ਨਾ ਏਅਰਪੋਰਟਸ ਬਿਨਾਂ ਤਾਰ ਵਾਲੇ, ਹਾਲਾਂਕਿ ਤਾਰ ਵਾਲੇ ਵੀ। ਕੋਈ ਘੱਟ ਨੀ ਗੇ ਕਿਸੇ ਤੋਂ, ਓ ਵੀ ਆਪਦੀ ਥਾਂ ਬੜੇ ਤੇਜ਼ ਨੇ। ਓ ਵੀ ਨੁਕਸਾਨ ਦੇਈ ਆ ਪਰ। ਜੇ ਅਪਾਂ ਵਰਤਣੇ ਹੋ ਨਾ ਤਾਂ ਕੰਨ ਵਗੈਰਾ ਮੰਨ ਲਓ ਬਲਾਸਟ ਹੀ ਹੋ ਜਾਂਦਾ, ਜਿਵੇਂ। ਕੰਨ 'ਚ ਪਾਣ ਨਾਲ ਵੀ ਏਡੇ ਮਾੜੇ, ਭਾਵੇਂ ਤੁਸੀਂ ਜੇੜੀ ਮਰਜ਼ੀ ਕੰਪਨੀ ਦੇ ਲੈ ਲੋ। ਜਿੱਥੋਂ ਤੱਕ ਉਦੀ ਵਰੰਟੀ ਆ ਉੱਥੋਂ ਤੱਕ ਤਾਂ ਠੀਕ ਆ ਪਰ ਨੇੜੇ-ਨੇੜੇ ਵਰੰਟੀ ਦੇ ਆਣ 'ਤੇ। ਮਾੜਾ ਜਾਵੀ ਉਦਾ ਥੋੜਾ ਇੱਕ-ਅੱਧਾ ਸਾਲ ਰੈ ਗਿਆ ਨਾ, ਦੋਵੇਂ ਉਦਾ ਪਟਾਕਾ ਪੈ ਜਾਣਾ।
ਉਹ ਤਾਂ ਤੁਹਾਡੀ ਗੱਲ ਨਾਲ ਜੀ ਮੈਂ ਸੈਮਤ ਹਾਂ, ਪਰ ਮਤਲਬ ਬੰਦੇ ਨੂੰ ਏਕ ਥੋੜੇ ਸਮੇਂ ਵਾਸੇ। ਵੀ ਵਰਤਣੇ ਚਾਹੀਦੇ ਨੇ ਨਾ ਏ ਨੀ ਨਾ ਸਾਰੀ ਦਿਹਾੜੀ ਲੱਗਾ ਰਹੇ ਬਣਦਾ।
ਇਹ ਤਾਂ ਹੈ ਵੀ, ਘੰਟਾ ਵੀ ਬਹੁਤ ਆ। ਘੰਟੇ ਦੇ ਵੀ ਸੱਠ ਮਿੰਟ ਹੁੰਦੇ ਆ। ਉਦੇ 'ਚ ਵੀ ਤੁਸੀਂ ਪੰਜਾਹ-ਚਾਲੀ ਵੀ ਲਾਓ ਨਾ ਤਾਂ ਬੋਤ ਆ ਪਰ ਲੋਕੀ ਸਮਝਦੇ ਨਹੀਂ ਤਾਂ ਮੈਂ ਵੀ ਬੋਤ ਆਦੀ ਸੀ ਚੀਜ਼ ਦੀ। ਹੁਣ ਤਾਂ ਮੈਂ ਜਦੋਂ ਦੇ ਖ਼ਬਰਾਂ ਸੁਣੇ ਡਾਰ ਜਾ ਪੈ ਗਿਆ ਮਾਨ 'ਚ, ਤੇ ਉਸ ਉਸ ਤੋਂ ਬਾਅਦ ਟਿੱਕੇ ਹੋਏ ਆ। ਫਿਰ ਵਰਤਣਾ ਬੋਤ ਘੱਟ ਕੀਤਾ ਹੋਇਆ। ਬੰਦ ਹੀ ਕਰਤਾ ਉਹ ਖ਼ਰਾਬ ਵੀ ਹੋ ਗਏ ਸੀ, ਤੇ ਖਰਾਬ ਕਰਕੇ ਵੀ ਮੈਨੂੰ ਹੁੰਦਾ ਸੀ ਬਟ ਠੀਕ ਕਰ ਲਾ ਤੇ ਠੀਕ ਕਰਾ ਕੇ ਫਿਰ ਮੈਂ ਏਨੂੰ ਵਾਪਸ ਸੁਣਨ ਲੱਗ ਜਾ। ਪਰ ਫਿਰ ਉਹ ਮੇਰਾ ਹੀ ਨੁਕਸਾਨ ਆ। ਜੇ ਮੈਂ ਏ ਖਰਾਬ ਹੋਈ ਚੀਜ਼ ਨੂੰ ਦੁਬਾਰਾ ਠੀਕ ਕਰਾ ੳਗੀ ਤੇ ਮੈਨੂੰ ਸੀਂ ਵੀ ਪਟਾਕਾ ਹੀ ਨਾ ਪੈ ਜੇ ਕੋਈ। ਤਾਂ ਫਿਰ ਉਵੇਂ ਪੱਲੇ ਉਹ ਬਾਹਾਂ ਚੱਲੇ ਵੀ ਨੀ ਗਏ।
ਅੱਜ ਕੱਲ ਵਿਗਿਆਨ ਦੇ ਸਾਰੇ। ਨਵੇਂ ਤਜਰਬੇ ਨੇ ਜੀ ਅਸੀਂ ਵੀ ਉਹੀ ਕਰ
ਉਹੀ ਨਾ ਵੀ ਏ। ਤੇ ਫੈਦੇ ਵੀ ਨੇ ਫਿਰ ਬਈ ਏਦੇ ਨੁਕਸਾਨ ਵੀ ਨੇ ਚੱਲਣੇ ਦੋਨੋ ਪੈਣੇ ਆ। ਫੈਦੇ ਵੀ ਚੱਲਣੇ ਪੈਣੇ ਆ ਨੁਕਸਾਨ ਵੀ ਚੱਲਣੇ ਪੈਣੇ ਆ।
ਹੁੰਦਾ ਇੱਕ ਆ। ਮਤਲਬ ਕੁਛ ਸਈ ਹੋ ਜਾਂਦਾ। ਚਾਹੇ ਉਹ ਹੋਏ ਉਹ ਤਾਂ ਸਾਰੇ ਸਰੀਰ ਨੇ। ਖ਼ਰਾਬ ਕਰਨਾ ਉਸ ਕੰਨ ਦੇ ਨਾੜੇ ਕੰਨ ਦੀ ਸਮਤਾ ਨੂੰ ਨੀ ਖ਼ਰਾਬ ਰਹੇਗਾ।
ਹਾਂ, ਤਾਂ ਹੀ ਨਾ। ਮਤਲਬ, ਕੰਨ ਦੀ ਸੁਣਨ ਦੀ ਵੀ ਇੱਕ ਸਮਤਾ ਹੈ ਜਿੰਨੀ ਸਮਤਾ ਉਦੀ ਪਾਰ ਹੋ ਗਈ ਨਾ ਫਿਰ ਉਹ ਕੁਦਰਤੀ ਗੱਲ ਆ ਉਹ ਤਾਂ ਫਿਰ ਫਟ ਫੱਟੇਗੀ ਮਤਲਬ ਪਰਦਾ ਬੋਤ ਹਲਕਾ ਹੁੰਦਾ। ਆਪਣੇ ਕੰਨ ਦਾ ਪਰਦਾ ਸਿਰੇ ਦਾ ਹਲਕਾ। ਪੂਰੇ ਸਰੀਰ 'ਚੋ ਮਾੜਾ ਜੀ ਵੀ ਆਪਾਂ ਜਿਵੇਂ ਹੁਣ ਕਈ ਲੋਕੀ ਏਅਰਬੱਡ ਜੇ ਮਾਰ ਲੈਂਦੇ ਆ।
ਹੂੰ, ਤੁਸੀਂ ਦੇਖੋ ਨਾ ਅੱਜ ਅੱਜ ਕੱਲ ਜਿਹੜੇ ਡੀਜੇ ਆਂ 'ਤੇ ਗਾਣੇ ਵੀ ਲੱਗਦੇ ਆ, ਅੋ ਕਿੰਨੀ ਉੱਚੀ-ਉੱਚੀ ਲੋ
ਹਾਂ-ਹਾਂ, ਸਈ ਗੱਲ ਆ। ਇੱਕ -ਦੂਜਿਆਂ ਤੋਂ ਗੱਲ ਵੀ ਨਹੀਂ ਕਰ ਸਕਦੇ ਏਨਾ ਨੋਇਜ਼ ਪੋਲਊਸ਼ਨ ਹੀ ਕਵਾਂਗੇ ਆਪਾਂ ਇਨ੍ਹਾਂ ਨੂੰ।
ਹਾਂਜੀ ਤੁਸੀਂ ਏ ਦੇਖੋ ਪੁਰਾਣੇ ਟਾਈਮ ਚ ' ਤਾਂ ਛੋਟੇ-ਛੋਟੇ ਜੇ। ਪੀਕਰ ਲਾਂਦੇ ਸੀ, ਆੱਜ-ਕਾੱਲ੍ਹ ਤਾਂ ਲੋਕੀ ਚਾਰ-ਚਾਰ ਸਪੀਕਰ ਲਾ ਕੇ ਘੁੰਮਦੇ ਕਿ ਸਾਰੀ ਮਲੇ ਨੂੰ ਵਾਜ਼ ਜਾਣੀ ਚਾਈਦੀ ਆ।
ਸਈ ਗੱਲ ਆ ਏ ਵੇਖੋ ਵੀ ਚੌੜ ਏ ਹੋ ਜਾਂਦੀ ਆ ਲੋਕਾਂ 'ਚ ਹੋਰ ਤਾਂ ਕੀ ਆ ਪਰ ਏ ਬਹੁਤ ਨੁਕਸਾਨ ਆ ਹਾਲਾਂਕਿ ਏ ਵੀ ਸੁਣਨ ਵਾਲਾ ਵੀ ਸਪੀਕ ਸਪੀਕਰ ਵੀ ਕੇੜਾ ਘੱਟਾ ਆ, ਏ ਵੀ ਕਿੱਡੀ ਗੰਦੀ ਰਡੇਸ਼ਨਾ ਊਰਜਾ ਕਿੱਡੀ ਗੰਦੀ ਕੱਢਦਾ ਏ ਜੇੜਾ ਬੋਤ ਵੱਧੀਆ ਤਰ੍ਹਾਂ ਨਾ ਬੰਦੇ ਨੂੰ ਝੰਜੋੜ ਕਰ ਦਿੰਦੀ ਆ।
ਏ ਤਾਂ ਕਰਦਾ ਤੁਸੀਂ ਹੁਣ ਦੇਖੋ ਅੱਜ -ਕੱਲ ਤਾਂ ਸਾਰੇ ਈ ਵਰਤਦੇ ਨੇ ਹੁਣ ਤੁਸੀਂ ਏ ਦੇਖੋ ਹੁਣ ਜੇੜੇ ਆਪਣੇ ਤੋਂ ਵੀ ਛੋਟੇ ਬੱਚੇ ਨੇ ਸਾਡੇ ਤੋਂ
ਹੂੰ!
ਚਾਏ ਓ ਦਸ ਸਾਲ ਦੇ ਹੋਣ, ਗਿਆਰਾਂ ਸਾਲ ਦੇ ਹੋਣ, ਓਨਾਂ ਦੇ ਕੰਨ ਕਿੰਨੇ ਨਾਜ਼ੁਕ ਹੁੰਦੇ ਨੇ। ਤੇ ਤੁਸੀਂ ਏ ਦੇਖੋ ਓ ਵੀ ਲੋਕੀ ਤਾਂ ਪੂਰੀ ਫੁੱਲ ਆਵਾਜ਼ ਓਤੋਂ ਵੀ ਉੱਤੇ ਕਰਕੇ ਸੁਣਦੇ ਨੇ ਤੇ ਏ ਨੀ ਕਿ ਥੋੜ੍ਹੀ ਜੀ ਵਾਜ਼ ਕਰ ਲਈਏ ਕਿ ਸੁਣਨਾ ਈ ਆ, ਮਨੋਰੰਜਨ ਈ ਕਰਨਾ ਆਪਦਾ ਜਿਵੇਂ ਮਰਜ਼ੀ ਮਰਜ਼ੀ ਕਰ ਲਈਏ ਪਰ ਲੋਕਾਂ ਨੂੰ ਆਦਤ ਏ ਨਾ ਬਈ ਪੂਰੀ ਆਵਾਜ਼ ਤੇ ਸੁਣਨਾ। ਤੇ ਉੱਤੋਂ ਏ ਛੱਡੋ ਪੇਲਾਂ ਤਾਂ ਕੱਲਾ ਵੋਲਿਊਮ ਆਂਦਾ ਸੀ ਓ ਅੱਜ- ਕੱਲ੍ਹ ਤਾਂ ਬੇਸ ਦਾ ਵੀ ਅਹ ਬਟਨ ਆਣ ਲੱਗ ਗਏ ਲੋਕੀਂ ਬੇਸ ਵੀ ਪੂਰੀ ਕਰ ਦਿੰਦੇ ਨੇ ਜਿੰਦੇ ਕਰਕੇ ਕਿ ਇੰਨੀ ਧਮਕ ਪੈ ਜਾਂਦੀ ਨਾ ਕੰਨਾਂ 'ਚ ਤੇ ਕੰਨਾਂ ਦੇ ਪਰਦੇ ਪਾਟ ਜਾਂਦੇ ਨੇ।
ਸਈ ਗੱਲ ਆ ਵੈਸੇ ਮੈਂ ਤੁਆਨੂੰ ਝੂਠ ਨਾ ਬੋਲਾ ਤਾਂ ਮੈਂ ਵੀ ਐਹੋ ਜੇਈ ਮਤਲਬ ਪੇਲਾਂ ਕਰਦੀ ਹੁੰਦੀ ਸੀ ਵੀ ਜਦੋਂ ਮਤਲਬ ਇੱਕ ਆਪਣੇ ਆਪ ਹੀ ਨਾ ਵੀ ਐਂ ਹੋ ਜਾਂਦਾ ਵੀ ਸੁਨਾ ਜਿਹਾ ਹੋ ਜਾਂਦਾ ਕੰਨ ਇੱਕ ਇਕਦੱਮ ਦਰਦ ਹੋਣ ਲੱਗ ਜਾਂਦਾ ਕੰਨ ਵੀ ਮਾਸ ਪੇਸ਼ਿਆਂ ਜਦ ਖਿੱਚ ਜਾਂਦੀਆਂ ਨੇ ਵੀ ਆਪਣਾ ਸ਼ਰੀਰ ਤਾਂ ਚਲੋ ਆਪਾਂ ਨੂੰ ਹੋਰ ਕਿਸੇ ਪਾਸੋਂ ਹਨਾ ਕੋਈ ਚਿੰਨ੍ਹ ਦੇ ਈ ਰੇਆ ਵੀ ਕੋਈ ਸੰਕੇਤ ਦੇ ਈ ਰੇਆ ਵੀ ਤੁਸੀਂ ਨਾ ਕਰੋ, ਨਾ ਕਰੋ। ਤੇ ਫੇਰ ਵੀ ਆਪਾਂ ਨੂੰ ਦੇਈਏ ਪਰ ਜਦੋਂ ਦਾ ਰੱਬ ਦਾ ਤਾਂ ਧੰਨਵਾਦ ਆ ਕਿ ਆਸੇ- ਪਾਸੇ ਮੈਂ ਦੇਖ ਕਰ ਲੇਆ- ਸੁਣ ਲੇਆ ਤੇ ਮੈਂ ਛੱਡ ਤੇ ਨਈ ਤਾਂ ਐਹੋ ਜੇਆ ਕੰਮ ਤਾਂ ਮੈਂ ਵੀ ਕਰ ਰਈ ਸੀ। ਤੇ ਮੈਂ ਕਿੰਨਾ ਨੁਕਸਾਨ ਕਰ ਲੇਂਦੀ ਆਵਦਾ ਕਿ ਏਸ ਪਿੱਛੇ।
ਏਹੀ ਤਾਂ ਗੱਲ ਐ ਚਲੋ ਆਪਾਂ ਤਾਂ ਇੱਕ ਥੋੜੇ ਸਟਾਏਮ ਵਾਸਤੇ ਈ ਕਰੀ ਦਾ ਨਾ ਵਰਤੋਂ ਪਰ ਲੋਕੀਂ ਏ ਦੇਖੋ ਕਿ ਅਹ ਕਿਸੇ ਨਾਲ ਗੱਲ ਵੀ ਕਰਨੀ ਆ ਓ ਕੰਨਾਂ 'ਚ ਹੈਡਫੋਨ ਪਾ ਲੇਂਦੇ ਨੇ ਠੀਕ ਐ ਨਾ
ਮੀਆ
ਜਾ ਪੰਜ ਮਿੰਟ ਛੱਡੋ ਓ ਸਾਰਾ ਦਿਨ ਲਾ ਕੇ ਰੱਖਦੇ ਹੁਣ ਨਵੇਂ ਜੇਏ ਆਏ ਆ ਜਿਵੇਂ ਆਹ ਫ਼ੋਨ ਤੇ ਗੱਲ ਕਰਨ ਵਾਸਤੇ ਜਿਨੂੰ ਆਪਾਂ ਕੈ ਦਿੰਦੇ ਹਾਂ ਬਲੂਟੂਥ ਜੇ। ਤੇ ਓ ਲੋਕੀ ਤਾਂ ਇੱਕ ਇੱਕ- ਇੱਕ ਕੰਨ ਚ ਲਾ ਕੇ ਓ ਤੇ ਤੁਰੇ ਫਿਰਦੇ ਸਾਰੀ ਦਿਆੜੀ ਜੇ ਓਨਾਂ ਨੇ ਬਾਈਕ ਤੇ ਜਾਣਾ ਓ ਤਾਂ ਵੀ ਲਾ ਲੇਂਦੇ ਨੇ ਕੁਛ ਹੋਰ ਕਰਨਾ ਤਾਂ ਵੀ ਲਾ ਲੇਂਦੇ ਨੇ। ਕੰਮ ਦਾ ਤੇ ਓਨਾ ਦਾ ਘੱਟ ਧਿਆਨ ਹੁੰਦਾ, ਧਿਆਨ ਤਾਂ ਸਾਰਾ ਇੱਥੇ ਈ ਰੇਂਦਾ। ਤੇ ਏਹੀ ਜੇ ਵਰਤੋਂ ਕਰੇ ਜਾਣਗੇ ਸਾਰੇ ਦਿਆੜੀ ਏਨੂੰ ਈ ਵਰਤਣਗੇ ਓਨਾਂ ਦੇ ਕੰਨ ਤਾਂ ਆਪੇ ਖ਼ਰਾਬ ਹੋਣੇ। ਸ ਉਹਨਾਂ ਦੇ ਸੁਣਨ ਦੀ ਸ਼ਨਤਾਂ ਕਿੰਨੀ ਘੱਟ ਜਾਂਦੀ ਆ। ਹਜੇ ਤਾਂ ਜਵਾਨੀ ਆ ਤੁਸੀਂ ਏ ਦੇਖੋ ਬੁਢਾਪੇ 'ਚ ਤਾਂ ਜਾ ਕੇ ਏਨਾਂ ਦਾ ਕੰਮ ਖ਼ਰਾਬ ਹੋਣਾ।
ਬੋਹਤ ਈ ਦੂਰ ਰੈਣਾ ਚਾਈਦਾ ਜਵਾਕਾਂ ਨੂੰ ਤਾਂ ਏਦੇ ਨੇੜੇ ਆਣਾ ਹੀ ਨਈ ਚਾਈਦਾ ਜਾਂ ਜਵਾਕਾਂ ਨੂੰ ਤਾਂ ਏ ਚੀਜ਼ ਦੇਣੀ ਨੀ ਚਾਈਦੀ। ਮਤਲਬ ਕੋਸੋ ਦੂਰ ਰਵੇ ਬੱਚਾ ਤਾਂ ਏ ਚੀਜ਼ਾਂ ਤੋਂ ਜਿਹੜੀ। ਮਤਲਬ ਜਿੰਨੀ ਵਰਤੋਂ ਕਰਨ ਦੀ ਜ਼ਰੂਰਤ ਆ ਲੋੜਾਂ ਉਨੀ ਵਰਤੋਂ ਹੋਵੇ ਹਰ ਚੀਜ਼ ਦੀ। ਚੀਜ਼ ਦੀ ਵਿਗਿਆਨ ਵਿੱਚ ਹੋਰ ਵਰਤੋਂ ਹੋਣ ਦੀ ਲੋੜ ਹੈ ਹੀ ਨਹੀਂ। ਜਿੰਨੀ ਨਹੀਂ ਚਾਹੀਦੀ ਉਹ ਤਾਂ ਪਾਸੇ ਹੀ ਰਵੇ ਚੀਜ਼ ਕਿਉਂਕਿ ਬਹੁਤ ਮਾੜਾ ਟਾਈਮ ਹੋ ਚੁੱਕਿਆ ਅੱਜ ਦਾ। ਕਿਉਂਕਿ ਲੋਕੀਂ ਸਮਝਦੇ ਨੀ ਵੀ ਇਹ। ਕਿਸੇ ਚੀਜ਼ ਮਤਲਬ ਕੋਈ ਕਾਰਨ ਵਰਸ਼ ਚੀਜ਼ ਬਣਾਈ ਗਈ ਸੀ। ਤੇ ਉਹ ਨਾ ਸਮਝ ਕੇ ਲੋਕੀਂ ਜਿਹੜੀ ਬਾਲੀ ਵਰਤੋਂ ਕਰ ਜਾਂਦੇ ਨੇ ਨਾ ਹੱਦੋ ਵੱਧ।
ਜਿਵੇਂ ਅੱਜ ਕੱਲ੍ਹ ਹੁਣ ਛੋਟੇ ਬੱਚੇ ਬੱਚੇ ਨੇ, ਕਈ ਮੈਂ ਦੇਖਿਆ ਕਿ ਛੋਟੇ ਬੱਚਿਆਂ ਦੇ ਹੀ ਕੰਨਾਂ ਤੇ ਮਸ਼ੀਨ ਲੱਗੀ ਹੋਈ ਹੈ, ਪੁਰਾਣੇ ਟਾਈਮ ਤੇ ਤਾਂ ਕਿਸੇ ਮਸ਼ੀਨ ਦਾ ਤਾਂ ਨਾਮ ਹੀ ਨਹੀਂ ਸੁਣਿਆ ਸੀ, ਹੀ ਕੰਨਾਂ ਚ ਮਸ਼ੀਨ ਲਾਉਣਾ ਕਿ ਸੁਨਣ ਦੀ ਸ਼ਮਤਾ ਘੱਟ ਗਈ ਆ।
ਮਾੜਾ ਸੱਚੀ ਬਹੁਤ ਦੁੱਖ ਹੁੰਦਾ ਦੇਖ ਕੇ ਵੀ ਅੱਜ ਕੱਲ੍ਹ ਦਾ ਕਿੱਥੇ ਜਾ ਰਿਹਾ ਹੈ ਸਮਾਜ
ਚਲੋ ਆਪਾਂ ਕਹਿ ਸਕਦੇ ਹਾਂ, ਬਜ਼ੁਰਗਾਂ ਨੂੰ ਤਾਂ ਲੋੜ ਹੁੰਦੀ ਉਹ ਉਦੋਂ ਤੱਕ ਤਾਂ ਸੁਣਨ ਦੀ ਸ਼ਮਤਾ ਘੱਟ ਜਾਂਦੀ ਹੈ, ਪਰ ਅੱਜ ਕੱਲ੍ਹ ਤਾਂ ਨੌਜਵਾਨ ਚ ਹੀ ਹੈ ਸਾਰਿਆਂ ਦਾ ਦੇਖ ਕੇ ਬੁਰਾ ਹਾਲ ਹੁੰਦਾ ਕਿ, ਸਾਰਾ ਦਿਨ ਡਾਕਟਰ ਵੀ ਕੀ ਕਹਿੰਦੇ ਆ।
ਪਾਸੋਂ ਵੀ ਜਵਾਕ ਮਾਰ ਖਾ ਰਹੇ ਆ, ਤੇ ਕੰਨਾ ਪਾਸੋਂ ਵੀ
ਡਾਕਟਰ ਖੁਦ ਪਰੇਸ਼ਾਨ ਹੋਏ ਫਿਰਦੇ ਆ ਕਿ ਬਈ ਹੈਡਫੋਨ ਦੀਆਂ, ਯਾ ਈਅਰਪੋਡ ਹੈ ਤੁਸੀਂ ਉਹਦੀ ਵਰਤੋਂ ਇੰਨੀ ਕਰ ਕਿਉਂ ਰਹੇ ਹੋ। ਜੇ ਜੇ ਕਰ ਰਹੇ ਹੋ ਤਾਂ ਤੁਸੀਂ ਪੂਰੀ ਵੋਲਿਊਮ ਕਿਉਂ ਕਰ ਰਹੇ ਹੋ, ਇੰਨੀ ਆਵਾਜ਼ ਸੁਣ ਕੇ ਤੁਸੀਂ ਆਪਦੇ ਕੰਨ ਫਾੜ
ਉਹੀ ਤਾਂ ਲੋਕੀ ਸਮਝਦੇ ਨੀ ਨਾ, ਲੋਕੀ ਬਸ ਉਹੀ ਆਪਦਾ ਆਪਦਾ ਪਹਿਲਾਂ ਦੇਖ ਵੀ ਸਾਨੂੰ ਤਾਂ ਮਜ਼ੇ ਹੀ ਮਿਲ ਰਹੇ ਆ, ਉਸ ਹਿਸਾਬ ਨਾਲ ਤਾਂ
ਉਹ ਮਜ਼ੇ ਲੈਣ ਦੇ' ਚੱਕਰਾਂ ਚ ਉਹਨਾਂ ਦੇ ਕੰਨ 'ਚ ਖੂਨ ਨਿਕਲਣ ਲੱਗ ਜਾਂਦਾ। ਇਹਨਾਂ ਤੇ ਇੰਨੀ ਦਰਦ ਹੁੰਦੀ ਹੈ, ਨਾ ਉਹਨਾਂ ਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਇਹਦੀ ਵਰਤੋਂ ਘੱਟ ਕਰਨੀ ਚਾਹੀਦੀ ਆ,
ਉਹੀ ਕਹਿ ਰਹੀ ਹ ਨਾ ਮੈਂ ਤੁਹਾਨੂੰ ਲੋਕਾਂ ਦਾ ਬਹੁਤ ਮਾੜਾ ਹਾਲ ਹੈ। ਤੇ ਆਉਣ ਵਾਲੇ ਟਾਈਮ ਚ ਜੇ ਹੁਣ ਵੀ ਨਹੀ ਨਾ ਇਹਨਾਂ ਨੇ ਕੰਟਰੋਲ ਕੀਤਾ ਆਪਦੇ ਉੱਤੇ ਨਿਯੰਤਰਣ ਕੀਤਾ ਤਾ ਕੋਈ ਆ ਫਿਰ ਕੁਛ ਦਾ ਹੇਲਾ ਕੀਤਾ। ਤਾਂ ਫਿਰ ਕੋਈ ਨੀ ਬਚਾ ਸਕਦਾ, ਵੀ ਡਾ ਡਾਕਟਰ ਵੀ ਕੀ ਕਹੁ ਉਹ ਉਹਦੇ ਵੀ ਹੱਥ ਖੜੇ ਹੈ ਬਈ ਜ ਤੁਸੀਂ ਆਪਾਂ ਹੀ ਆਪਾਂ ਪਰੇਜ਼ ਨਾ ਕਰੀਏ, ਤਾਂ ਫਿਰ ਬਿਮਾਰੀ ਤਾਂ ਜੇੜੀ ਮਰਜੀ ਆਉਂਦੀ ਰਹੇ। ਉਹਨੇ ਤਾਂ ਆਣਾ ਹੀ ਆਪਦੇ ਸਮੇਂ ਨਾਲ, ਯਾ ਸਾਰਾ ਕੁਛ ਕਰਨਗੇ।
ਹੁਣ ਜਿਵੇਂ ਕੋਈ ਕੌਸੰਟ ਵਗੈਰਾ ਜੇ ਲੱਗਦੇ ਆ ਸਿੰਗਰਾਂ ਦੇ ਗਾਇਕਾਂ ਦੇ ਆਪਾਂ ਦੇਖਦੇ ਹੀ ਹਾਂ। ਉੱਥੇ ਉਹ ਸਪੈਸ਼ਲ ਕਹਿੰਦੇ ਆ, ਕਿ ਛੋਟੇ ਜਿਹੜੇ ਜਵਾਕ ਨੇ ਸਾਲ ਦੋ ਸਾਲ ਤੇ ਉਹਨਾਂ ਨੂੰ ਬਈ ਸਟੇਜ ਕੋਲੇ ਨਾ ਲੈ ਕੇ ਆਓ, ਉਹ ਸਪੈਸ਼ਲ ਸਪੈਸ਼ਲ ਅਨਾਊਸਮੈਂਟ ਕਰਦੇ ਨੇ ਕਿ ਬਾਈ ਨਾ ਲੈ ਕੇ ਆਓ। ਬਹੁਤ ਜ਼ਿਆਦਾ ਉਹਨਾਂ ਨੇ ਸਪੈਸ਼ਲ ਕੈ, ਕੇ ਬੱਚਿਆਂ ਦੇ ਇੰਨੇ ਕੰਨਾਂ ਦੇ ਪੜ੍ਹਦੇ ਨਾਜ਼ੁਕ ਹੁੰਦੇ ਨੇ ਨਾ, ਤੇ ਸ਼ਮਤਾ ਉਹਨਾਂ ਦੀ ਇੰਨੀ ਹੈ ਨਾ, ਕਿ ਆਪ ਆਪਣੇ ਡਿਜਿਆ ਦੀ ਕਿ ਉਹਨਾਂ ਦੇ ਕੰਨ ਦੇ ਪੜਦੇ ਫਾੜ ਦੇਣ।
ਨਹੀਂ, ਸਹੀ ਗੱਲ ਹੈ, ਐਵੇਂ ਤਾਂ ਮੈਂ ਵੀ ਬਹੁਤ ਦੇਖ ਦੇਖੇ ਆ ਮੈਂ ਆਪਦੀ ਜਾਣਕਾਰੀ ਚ ਵੀ ਬਹੁਤ ਦੇਖਿਆ ਹੈ, ਬਈ ਜਵਾਕਾਂ ਤੇ ਛੋਟੇ ਛੋਟੇ ਹੀ। ਉਹਨਾਂ ਨੂੰ ਤਾਂ ਇਹ ਵੀ ਨੀ ਪਤਾ ਲੱਗਦਾ ਵੀ ਨਾਲ ਥੋੜ੍ਹੀ ਬਹੁਤ ਵੀ ਗੱਲ ਕੀ ਹੋ ਰਹੀ ਹੈ, ਉੱਚਾ ਇੰਨਾ ਓਨੂੰ ਸੁਣਦਾ, ਜਿਹੜੀ ਮਸ਼ੀਨ ਲਾਈ ਉਹਨਾਂ ਉਹ ਵੀ ਕੰਮ ਕੰਮ ਦੀ ਹੈ ਹੀਂ, ਇਸ ਤੋਂ ਵੀ ਵੱਧ ਉੱਚੀ ਫਰੀਕਵੈਂਸੀ ਦੀ ਮਸ਼ੀਨ ਚਾਹੀਦੀ ਹੈ ਉਹਨਾਂ ਨੂੰ। ਸੁਨਨ ਲਈ ਵੀ ਕਿੰਨਾ ਔਖਾ ਹੋਇਆ ਪੇਆ, ਜਿਹੜੇ ਜਨਮ ਤੋਂ ਹੈ ਉਹ ਤਾਂ ਚਲੋ ਸਮ ਸਮਝ ਆਉਂਦੀ ਐ ਜਨਮਾਂਤਰ ਨੇ ਜਿਹੜੇ ਪਰ ਹੁਣ ਜਿਹੜੇ ਹੋ ਜਾਂਦੇ ਨੇ ਬਾਅਦ ਚ ਮਾਂ ਬਾਪ ਮਾਂ ਪਿਓ ਤੇ ਕੀ ਬੀਤ ਦੀਏ ਪਹਿਲਾਂ ਜਵਾਕਾ ਨੂੰ ਰੋਕਣਾ ਨੀ, ਤੇ ਬਾਅਦ ਚ ਸਾਰਾ ਕੁੱਛ ਹੋ ਜੇ, ਤਾਂ ਫੇਰ ਉਹਦਾ ਖਹਿੜਾ ਛੁਡਾਉਣਾ ਵੀ ਔਖਾ
ਛੋਟੇ ਜਵਾਕਾਂ ਨੂੰ ਨਾ ਚਾਰ ਚਾਰ, ਪੰਜ ਪੰਜ, ਵਾਰੀ ਦੋਰਾਉਣਾ ਪੈਂਦਾ ਕੀ ਆਹ ਕੰਮ ਕਰਦੋ, ਜੇ ਤੁਹਾਨੂੰ ਸੁਨਿਆ ਨੀ ਉਹ ਹੈਂ ਹੈਂ, ਜਾਂ ਕਰਦੇ ਰਹਿੰਦੇ ਵਿੱਚ
ਸਹੀ ਗੱਲ ਐ ਸਹੀ ਗੱਲ ਐ ਬਾਕੀ ਕੋਈ ਨੀ ਬਈ ਇਹ ਤਾਂ ਚੱਲਦਾ ਰਹਿਣਾ ਕੋਈ ਨੀ ਆਪਾਂ ਦੇਖਦੇ ਹਾਂ ਹੋਰ ਵੀ ਜੇ ਕੁਛ ਹੇਲਾ ਹੋਵੇ ਸਮਾਜ ਦਾ ਦੇਖਦੇ ਆ ਅੱਗੇ ਚੱਲ ਕੇ ਬਾਕੀ ਸਤਿ ਸ੍ਰੀ ਅਕਾਲ
ਜੀ ਸਸਿ ਸ਼੍ਰੀ